ਲੋ
ਸਸਰੀ ਕਾਲ ਜੀ।
ਵਾਜ਼ ਨੀ ਆਰੀ, ਥੋੜੀ ਜੋ਼ਰ ਕੀ ਬੋਲ, ਹੈਲੋ। ਸਾਸ ਰੀ ਕਾਲ ਜੀ, ਹੋਰ ਠੀਕ ਓ?
ਹਾਂਜੀ, ਤੁਸੀਂ ਸੁਣਾਓ ਕੀ ਹਾਲ-ਚਾਲ?
ਬਸ ਵਧੀਆ ਜੀ, ਵਧੀਆ। ਹੋਰ ਖਾਣਾ ਖਾਲਿਆ?
ਨਹੀਂ ਹਜੇ, ਬਣਨੈ।
ਅੱਛਾ-ਅੱਛਾ। ਹੋਰ ਕੀ ਬਣਾ ਰਹੇ ਹੋ, ਅੱਜ ਫੇਰ?
ਅੱਜ ਅਸੀ, ਕੜੀ-ਚੌਲ ਬਣਾਏ।
ਅੱਛਾ ਅੱਛਾ ਏ ਤੇ ਦੁਪਹਿਰੀ ਬਣਾਏ ਹੋਣੇ, ਹੁਣ ਕੀ ਬਣਾਇਆ ਰਾਤੀ।
ਹੁਣ ਆਪਾਂ ਦਾਲ ਬਣਾਈ ਏ।
ਅੱਛਾ ਅੱਛਾ।
ਹੋਰ ਤੁਸੀਂ ਖਾ ਲਈ ਰੋਟੀ।
ਨਹੀਂ ਨਹੀਂ ਅਸੀਂ ਤਾਂ, ਬਣ ਰਹੀ ਹਾਲੇ ਰੋਟੀ।
ਅੱਛਾ ਅੱਛਾ। ਕੀ ਬਣਾ ਰਹੇ ਹੋ ਫੇਰ?
ਅੱਜ ਬਣਾ ਰਹੇ ਹਾਂ ਆਪਾਂ ਮਟਰ-ਪਨੀਰ।
ਅੱਛਾ ਜੀ।
ਹਾਂਜੀ ਹਾਂਜੀ ਆ ਜਾਓ, ਆ ਜਾਓ ਤੁਸੀਂ ਵੀ ਆ ਜਾਓ।
ਅੱਛਾ ਅੱਛਾ ਕੋਈ ਨੀ, ਬਾਦ ਚ ਦੇਖਾਂਗੇ। ਹੋਰ ਘਰ ਪਰਿਵਾਰ ਠੀਕ ਏ। ਘਰ ਪਰਿਵਾਰ ਠੀਕ ਏ।
ਹਾਂਜੀ ਹਾਂਜੀ ਸਭ ਠੀਕ ਏ। ਤੁਸੀਂ ਦੱਸੋ?
ਬਸ ਵਧੀਆ। ਹੋਰ ਕਿੜੀ ਕਲਾਸ ਚ ਪੜ੍ਹ ਰਹੇ ਹੋ?
ਹਲੇ ਪਲੱਸ ਟੂ ਪਾਸ ਹੋ ਗੀ ਏ, ਹੁਣ ਫਸਟ ਈਅਰ ਚ ਆਇਆ ਵਾਂ।
ਅੱਛਾ ਅੱਛਾ, ਫਸਟ ਈਅਰ ਚ ਆਏ ਹੋ।
ਹਾਂ ਤੁਸੀ ਕੇੜੀ ਕਲਾਸ, ਤੁਸੀਂ ਕੀ ਕਰ ਰਹੇ ਹੋ?
ਮੈਂ ਹਜੇ ਇਲੈਵਨਥ ਚ ਆਇਆ। ਹੈਲੋ ਇਲੈਵੰਥ ਚ ਨਾ ਨਾ, ਇਲੈਵੰਥ ਮੈਂ ਪਰ ਪਹਿਲੇ ਕੀਤੀ ਸੀ, ਹੁਣ ਮੈਂ ਕੋਲੇਜ ਚ ਆ ਗਿਆ।
ਅੱਛਾ ਕਿਹੜੇ ਕਿਹੜੇ ਕਹ ਰਹੇ ਹੋ? ਅੱਛਾ ਮੇਰੇ ਤੋਂ ਅੱਗੇ ਹੋ, ਮਤਲਬ ਹੋਰ ਕੀ ਕੀ ਲਿੱਤਾ ਮਤਲਬ ਮੈਂ ਤੇ ਬੀਕੋਮ ਬੀਕੋਮ ਕਰ ਰਿਹਾ। ਤੁਸੀ ਕੀ ਕਰ ਰਹੇ ਹੋ?
ਅੱਛਾ ਅੱਛਾ, ਮੈਂ ਤਾਂ ਮਕੈਨੀਕਲ ਇੰਨਜੀਨਰਿੰਗ ਕਰ ਰਿਹਾ।
ਅੱ ਅੱਛਾ ਅੱਛਾ ਤੇ ਤੁਸੀਂ ਗੌਰਮੈਂਟ ਕੋਲੇਜ ਹੈਗੇ ਔ ਕੇ?
ਹਾਂਜੀ ਹਾਂਜੀ ਗੋਰਮੈਂਟ ਕੋਲੇਜ ਚ ਆ।
ਹਾਂਜੀ ਇਹ ਵੀ ਕੋਰਸ ਬੜਾ ਵਧੀਆ ਹੈਗਾ, ਮਕੈਨੀਕਲ ਇੰਜੀਨੀਅਰ ਦਾ।
ਹਾਂਜੀ, ਹਾਂਜੀ ਹੋਰ ਆਰਕੀਟੈਕਚਰ ਵਾਸਤੇ ਤੁਹਾਡੀ ਕੀ ਚੋਆਇਸ ਹੈ।
ਹਾਂਜੀ, ਹਾਂਜੀ
ਜਿਵੇਂ ਆਰਕੀਟੈਕਚਰ ਬੰਦੇ ਨੇ, ਬਿਲਡਿੰਗ ਬਣਾਦੇ ਨੇ। ਆ, ਉਸ ਵਸਤੇ ਤੁਹਾਡੀ ਕੀ ਚੋਇਸ ਹੈ?
ਹ ਦੇਖੋ ਜੀ ਸਭ ਦੀ ਅਪਣੀ- ਅਪਣੀ ਏਮ ਹੈਗੀ ਏ, ਤੁਸੀਂ ਸੋਚਿਆ ਹੋਨਾ ਕੁਛ ਤਾਂ ਤੁਸੀ ਇਹ ਕੋਰਸ ਕਰ ਰਹੇ ਹੋ। ਕਿਉਂ? ਤੇ ਮੈਂ ਕੁਛ ਹੋਰ ਸੋਚਿਆ ਹੈ ਤੇ ਮੈਂ ਕੁਛ ਚੋਰੀ ਕਰਾਂਗੇ ਫੇਰ ਸਾਰੇਆਂ ਦੀ ਆਪਣੀ ਆਪਣੀ ਚੋਇਸ ਹੈਗੀ ਅਸੀਂ ਕੁਛ ਕਰ ਨੀ ਸਕਦੇ।
ਅੱਛਾ, ਅੱਛਾ, ਅੱਛਾ। ਹੋਰ ਬਿਜਨਸ ਬੁਜਨਸ ਹੈਗਾ ਤੁਹਾਡਾ।
ਨਹੀਂ ਨਹੀਂ ਬਿਜਨਸ ਹਾਲੇ ਤੇ ਅੱਛਾ ਹੋਰ ਕੀ ਖੇਡਦੇ ਹੋ? ਬੈਟਿੰਗ ਯਾ ਬੋਲਿੰਗ ਵਧੀਆ ਖੇਡਦੇ ਹੋ ਵੈਸੇ
ਬੈਟਿੰਗ
ਅੱਛਾ ਅੱਛਾ।
ਹੋਰ
ਹਾਂਜੀ ਹਾਂਜੀ ਸਭ ਠੀਕ ਏ। ਤੁਸੀਂ ਦੱਸੋ?
ਹੋਰ
ਹੋਰ ਤੁਹਾਡਾ ਕ੍ਰਿਕੇਟ ਪਸੰਦ ਏ ਤੁਹਾਨੂੰ?
ਹਾਂਜੀ ਬੜਾ ਵਧੀਆ, ਮੇਰਾ ਤਾਂ ਫੇਵਰੇਟ ਹੈਗਾ।
ਅੱਛਾ ਜੀ ਔਰ, ਬੈਟਿੰਗ ਵਧੀਆ ਲੱਗਦੀ ਹੈ ਯਾ ਬੋਲਿੰਗ।
ਆਪਾਂ ਤਾਂ ਆਲ ਰਾਊਂਡਰ ਹੈ ਗਿਆ ਜੀ, ਜਿਹੜਾ ਮਰਜ਼ੀ ਖ ਲਾ ਲੋ।
ਅੱਛਾ ਹੋਰ ਕਿਸ ਟਾਈਮ ਖੇਡਦੇ ਓ ਤੁਸੀਂ?
ਅਸੀਂ ਤੇ ਹੁਣ ਛੁੱਟੀਆਂ ਚੱਲ ਰਹੀਆਂ ਨੇ ਕਾਲਜ ਅਗਸਤ, ਸਤੰਬਰ ਹੀ ਸ਼ੁਰੂ ਹੋਣਗੇ। ਕਲੇਜ
ਅੱਛਾ, ਅੱਛਾ
ਤੇ ਚਲੇ ਜਾਏਦਾ ਰਾਤੀ। ਉਹ, ਇੱਕ ਸਾਡੇ ਅੱਧ ਜਗ੍ਹਾ ਹੈ ਗੀ। ਵੀ- ਟੂ- ਐਮ ਸਪੋਰਟ ਦੇ ਨ ਤੋਂ
ਅੱਛਾ, ਅੱਛਾ
ਹਾਂਜੀ ਉਹ, ਉਸ, ਉਸ ਕੇ, ਬਾਦ ਜਾਤੇ ਰਾਤ ਕੋ ਬੁਕ ਹੋਤਾ ਹੇ ਹਮਾਰਾ। ਨੌ ਸੇ ਗਿਆਰਾਂ ਬਜੇ ਰਾਤ ਕੁ
ਅੱਛਾ ਜੀ, ਅੱਛਾ ਜੀ
ਹਾਂਜੀ, ਹਾਂਜੀ ਰਾਤੀ ਜਾਂਨੇ ਹਾਂ ਆਪਾਂ। ਛੇ ‌ਆਹ ਬਾਰਾਂ ਤੇਰਾਂ ਬੰਦੇ ਹੈਗੇ ਸਾਡੇ ਟੀਮ ਦੇ। ਸਾਰੇ ਮਿਲ ਕੇ ਖੇਲਨੇ ਆ ਉੱਧਰ। ਹਾਂਜੀ, ਤੇ ਤੁਸੀਂ ਕਿਹੜੀ ਜਗ੍ਹਾ ਖੇਲਦੇ ਓ? ਅੱਛਾ, ਅੱਛਾ, ਅੱ, ਅੱਛਾ। ਆਪਣੀ ਟੀਮ ਹੈਗੀ ਹੈ। ਜਾਂ ਬਾਹਰ ਦੇ ਬੰਦਿਆਂ ਨਾਲ ਖੇਲ ਦੇ ਓ? ਅੱਛਾ, ਅੱਛਾ, ਚ ਹਾਂਜੀ ਠੀਕ ਹੈ ਸਾਰਾ ਦੋਸਤਾਂ ਨਾਲ ਖੇਡਣਾ ਚਾਹੀਦਾ ਵੈਸੇ। ਐਟ੍ਰੀ ਉਟ੍ਰੀ ਖੇਲਦੇ ਹੋ ਕੇ?
ਹੋਔਰ
ਹਾਂਜੀ।
ਹੋਰ, ਘਰ ਚ ਸਭ ਠੀਕ ਨੇ ਤੁਹਾਡੇ?
ਵਧੀਆ ਵਧੀਆ! ਤੁਸੀਂ ਸੁਣਾਓ। ਉਹ ਸੇਵਾ ਸੁਵਾ ਵੀ ਕਰਦੇ ਓ ਕਿੱਥੇ?
ਹਾਂਜੀ
ਸੇਵਾ ਕਰਦੇ ਓ ਕਿੱਥੇ
ਹਾਂਜੀ‌, ‌‌ਹਾਂਜੀ ਸਾਡੇ ਗੁਰਦੁਆਰੇ ਹੈਗੇ ਆ ਇੱਧਰ ਦੋ ਤਿੰਨ ਸ਼ਨੀਵਾਰ ਰਾਤੀ ਜਾਈਦਾ ਆਪਾਂ।
ਅੱਛਾ ਅੱਛਾ,
ਹਾਂਜੀ ਹਾਂਜੀ, ਤੁਸੀਂ ਵੀ ਕਰਦੇ ਹੋ ਸੇਵਾ ਵਗੈਰਾ
ਹਾਂਜੀ ਹਾਂਜੀ, ਸਾਡੇ ਵੀ ਗੁਰਦੁਆਰੇ ਇੱਥੇ ਆਪਾਂ ਰਾਤੀ ਜਾਈਦਾ ਸ਼ਨੀਵਾਰ ਈ।
ਅੱਛਾ ਅੱਛਾ-
ਉੱਥੇ ਲੰਗਰ, ਲੂੰਗਰ ਬਣਾਈ ਦਾ, ਆਪਣਾ ਸੇਵਾ ਕਰੀ ਦਾ
ਹਾਂਜੀ, ਹਾਂਜੀ ਤੇ ਸਹੀ ਗੱਲ ਹੈ ਜੀ। ਸੇਵਾ ਕਰ, ਸੇਵਾ ਕਰਨੀ ਚਾਹੀਦੀ ਸਾਰਿਆਂ ਨੂੰ।
ਹਾਂਜੀ, ਹਾਂਜੀ ਉਹ ਪੁੰਨ ਲੱਗਦਾ ਯਾਰ ਸੇਵਾ ਨਾਲ।
ਹਾਂਜੀ, ਹਾਂਜੀ ਸੇਵਾ ਕਰੋਗੇ, ਤਾਂ ਈ ਮਿਲੇਗਾ ਮੇਵਾ।
ਹਾਂਜੀ, ਹਾਂਜੀ, ਹਾਂਜੀ ਸਹੀ ਗੱਲ ਏ। ਹੋਰ।
ਹੋਰ ਕੀ ਏਮ ਹੈਗ ਤੁਹਾਡਾ, ਅੱਗੇ ਕੀ, ਮਤਲਬ ਮਕੈਨੱਕ ਇੰਅਰ ਦੇ ਕੋਰਸ ਤੋਂ ਕੀ ਕਰੋਗੇ ਤੁਸੀਂ?
ਮੈਂ ਦੇਖੋ ਬੀਟੈਕ ਕਰਾਂ
ਅੱਛਾ! ਤੇ ਕੋਰਸ, ਕਾਰਸ ਵੀ ਕਰ ਰਹੇ ਕੋਈ ਨਾਲੇ।
ਨਾ, ਨਾ ਹਜੇ ਤਾਂ ਵੇਲਾ ਆਪਣਾ ਇੰਗਲਿਸ਼। ਸਪੀਕਿੰਗ ਸਿੱਖ ਰਿਹਾ ਬਸ ਮੈਂ, ਹਾਂਜੀ ਹਾਂਜੀ।
ਚਲੋ ਵਧੀਆ ਗੱਲ ਏ, ਕਰਨਾ ਚਾਹੀਦਾ ਕੁਛ।
ਜੀ ਹਾਂਜੀ,
ਹੋਰ ਘੁੰਮਣ ਨਹੀਂ ਗਏ ਕਿਧਰੇ
ਕੀ ਨਾਨੀ ਘਰ ਆਪਣਾ ਘੁੰਮ ਫਿਰ ਕੇ ਆ ਗਏ ਆਪਾਂ।
ਅੱਛਾ ਅੱਛਾ‌, ਅਸੀਂ ਤੇ ਗਏ ਸੀ ਤਿੰਨ ਚਾਰ ਜਗਾ ਦਿੱਲੀ, ਗੁੜਗਾਂਵ ‌‌, ਦੇਹਰਾਦੂਨ, ਅੰਮ੍ਰਿਤਸਰ ਪਿਛੇ ਘੋਮ ਆਇਆਂ ਵਧੀਆ।
ਆ ਅੱਛਾ, ਬਸ ਤੇਰਾਂ ਤਰੀਕ ਇਥੇ ਕੀਰਤਨ ਦਰਬਾਰ
ਅੱਛਾ ਅੱਛਾ, ਹਾਂਜੀ ਅੱਛਾ, ਤੇ ਤੁਸੀਂ ਅੰਮਿਤਸਰ ਕਿੰਨੀ ਵਾਰ ਗਏ ਔ ਵੈਸੇ
ਹੂਣ ਆਪਾ ਗਿਣਤੀ ਨਹੀ ਹੈਗੀ ਪਤਾ ਨੀ ਕਿਨੀ ਵਾਰ ਗਏ ਆਂ ਆਪਾ।
ਕੇ ਤੁ ਤੁਹਾਨੂੰ, ਸਾਰਾ ਜਗ੍ਹਾ ਪਤਾ ਉੱਦਰ ਦਿਆਂ ਅਸੀਂ ਤੇ ਇੱਕ ਦਿਨ ਵਾਸਤੇ ਗਏ ਸੀ ਤੇ ਘੁੰਮ ਨੀ ਪਈ ਜੀ ਦੋ ਤਿੰਨ ਗੁਰਦੁਆਰੇ ਘੁੰਮੇ ਸੀ ਬਸ, ਇਕ ਦਿਨ 'ਚ ਤੇ ਹੁੰਦਾ ਨੀ ਸਫਰ ਵੈਸੇ ਹੈਨਾ।
ਇੱਕ ਦਿਨ ਤਾਂ ਨਹੀਂ, ਇੱਕ ਦਿਨ 'ਚ ਮਜ਼ਾ ਹੀ ਨਹੀਂ ਆਉਂਦਾ।
ਹਾਂਜੀ, ਕਮ ਘੱਟ ਤੋਂ ਘੱਟ ਚਾਰ ਦਿਨ ਦੇ ਲਈ ਜਾਓ ਤੇ ਸਾਰਾ ਕੁੱਛ ਹੋ ਜਾਂਦਾ ਕਵਰ ਹਨਾ ਜੀ।
ਹਾਂ ਹਾਂਜੀ‌, ਹਾਂਜੀ ਹਾਂਜੀ, ਫੇਰ ਉਹਦੇ ਡਿਸ਼ਿਜ਼ ਵੀ ਬੜੀਆ ਵਧੀਆ ਵਧੀਆ ਹੈਨਾ। ਫੇਰ ਦੈਗਨੀ ਧੌਨੀ ਤਾਂ ਪੈਂਦੀ ਐ ਪਤਾ ਨੀ ਕਿੱਥੇ ਕਿੱਥੇ ਆਉਂਦੀ ਹੈ।
ਖਾਧੇ ਸੀ ਆਪਾਂ
ਉੱਥੇ ਨਿਊਟਰੀ ਕੁਲਚਾ ਬਹੁਤ ਵਧੀਆ।
ਹਾਂਜੀ ਹਾਂਜੀ ‌‌‌, ਅ ਆਪਾਂ ਅੰਮ੍ਰਿਤਸਰ ਹੀ ਕੁਲਚਾ ਖਾਆ ਸੀ ਹੋਏ ਹੋਏ ਬੜਾ ਵਧੀਆ ਸੀ ਸੱਚੀ ਕਸਮ ਨਾਲ।
ਹਾਂ ਇੱਕ ਉੱਥੇ ਪੰਜ ਰੁਪਏ ਦੀ ਪੈਪਸੀ ਵੀ ਮਿਲਦੀ ਏ।
ਹਾਂਜੀ ਹਾਂਜੀ, ਔਹ ਤਾਂ ਸੇਵਾ ਹੈਗੀ ਹੈ ਇੱਕ ਇੱਕ ਤਰਾ ਦੀ ਦੀ ਹੈਨਾ ਜੀ।
ਹਾਂਜੀ ਹਾਂਜੀ, ਹਾਂਜੀ‌,
ਖਾ ਪੀਤੀ ਸੀ ਆਪਾਂ ਡਿਊ ਸੀ ਉਸ ਦਿਨ ਪੈਪਸੀ ਨੀ ਮਿਲੀ, ਸਾਨੂੰ ਡਿਊ ਮਿਲੀ ਸੀ।
ਅੱਛਾ ਅੱਛਾ, ਅਰੇ ਸਾਰੀ ਵਧੀਆ ਹੁੰਦੀ ਆ ਕੋਈ ਚਕਰ ਵੀ ਨਹੀਂ ਹੁੰਦਾ।
ਹੂੰਹੂੰ ‌‌, ਹਾਂਜੀ ਪੰਜ ਰੁਪਏ ਅਸਲੀ। ਲਈਆ ਅੱਠ, ਚਾਰ ਬੰਦਿਆਂ ਨੇ ਦੋ ਦੋ ਪੀਤੀ ਮਜਾ ਆ ਗਿਆ ਗਰਮੀ ਹੋ ਗਈ ਬੜੀ।
ਹਾਂਜੀ ਹਾਂਜੀ, ਹੁਣ ਵੀ ਬੜੀ ਗਰਮੀ ਹੋ ਰਹੀ ਹੈ।
ਤੁਸੀਂ ਟ੍ਰੇਨ ਵਿੱਚ ਜਾਂਦੇ ਹੋ, ਯਾ ਆਪਣਾ ਪ੍ਰਾਈਵੇਟ ਕਰਦੇ ਹੋ ਕੁਛ ਸਿਸਟਮ।
ਨਹੀਂ ਨਹੀਂ, ਟ੍ਰੇਨ 'ਚ ਜਾਂਦੇ ਆਪਾਂ ਤਾਂ।
ਟ੍ਰੇਨ 'ਚ ਗਰਮੀ ਵਗੈਰਾ ਨ ਲੱਗਦੀ ਤੁਹਾਨੂੰ ਭੀੜ ਵੀ ਹੁੰਦੀ, ਜਰਨਲ ਡੱਬੇ ਚ ਯਾ ਬੁੱਕ ਕਰਾ ਕੇ ਜਾਂਦੇ ਹੋ,
ਨਹੀਂ ਬੁੱਕ ਕਰਾ ਕੇ ਜਾਂਦੇ ਆਪਾਂ ਤਾਂ, ਭੀੜ ਪਾੜ ਕੀ
ਹਾਂਜੀ ਹਾਂਜੀ ਸਹੀ ਅੱ, ਅਸੀਂ ਵੀ ਏ ਸੀ ਦੀ ਬਸ ਬੁੱਕ ਕਰਉਂਦੇ ਹਾਂ ਫਿਰ ਜਰਨਲ ਵਾਲੀ 'ਚ ਲਈ ਚ ਪੈਰ ਰੱਖਣੀ ਦੀ ਜਗ੍ਹਾ ਨੀ ਹੁੰਦੀ।
ਹਾਂ ਉਹ ਤਾ ਭਈਏ ਭਰੇ ਹੁੰਦੇ ਆ ਪੂਰੇ
ਹਾਂਜੀ ਹਾਂਜੀ, ਬੜੀ ਭੀੜ ਭੜਾਕਾ ਗਰਮੀ ਬੈਠਾ ਨਹੀ ਜਾਂਦਾ ਬਿਲਕੁਲ ਵੀ।
ਹਾਂਜੀ ਹਾਂਜੀ, ਸਹੀ ਗੱਲ ਏ। ਹੋਰ
ਹੋਰ, ਆ ਕਿਹੜੀ ਕਿਹੜੀ ਜਗ੍ਹਾ ਹੈਗੀ ਉੱਧਰ ਘੁੰਮਣ ਦੀ ਤੁਸੀਂ ਤੇ ਘੁੰਮੇ ਹੋਣੇ।
ਤੇ ਇੱਕ ਤਾਂ ਜਲਿਆਂ ਵਾਲਾ ਦਾ ਬਾਗ ਹੋ ਗਿਆ।
ਅੱਛਾ ਅੱਛਾ, ਆਹ ਨਾਮ ਤਾ ਸੁਣਾ ਸੀ। ਪਰ ਜਾ ਨਹੀਂ ਪਾਏ ਇੱਕ ਦਿਨ 'ਚ ਬਿਲਕੁਲ ਅਮਲ ਨੀ ਹੋਇਆ ਬਸ। ਇੱਕ ਗੱਲ ਵਧੀਆ ਲੱਗੀ ਮੈਨੂੰ ਉੱਧਰ ਦੀ
ਕੀ ਗੱਲ
ਏਐਏ ਏਐਏ ਸਟੇਸ਼ਨ ਤੋਂ ਬਾਹਰ ਆਉਂਦੀ ਬੱਸ ਦੀ ਸੇਵਾ ਮਿਲ ਜਾਂਦੀ ਹੈ ਉੱਧਰ।
ਹਾਂਜੀ ਹਾਂਜੀ, ਬੱਸ ਦੀ ਸੇਵਾ ਮਿਲਦੀ ਹੈ ਉੱਥੇ ਫ੍ਰੀ ਫਰੀ ਅੰਬਰਸਰ।
ਮੈ ਕਿਹਾ ਬੰਦੇ ਦਾ ਕਿਰਾਇਆ ਵੀ ਬੱਚ ਜਾਂਦਾ ਹੈਗਾ, ਜੇ ਜਿਹੜੇ ਮਤਲਬ ਜ਼ਿਆਦਾ ਉਹ ਨਹੀਂ ਹੈ ਭਰ ਸਕਦੇ। ਉਹਨਾਂ ਲਈ ਤਾਂ ਬਹੁਤ ਵਧੀਆ ਚੀਜ਼ ਹੈਗੀ ਏ।
ਸਹੀ ਗੱਲ ਸਹੀ ਗੱਲ, ਉਹ ਫਰੀ 'ਚ ਭੇਜਦੇ ਨੇ ਆਪਾਂ ਉਹ
ਹਾਂਜੀ ਹਾਂਜੀ।
ਹਾਂਜੀ।
ਹਾਂਜੀ। ਉਹ ਚੌਵੀ ਘੰਟੇ ਚੱਲਦੀ ਹੈ ਬੱਸ ਦੀ ਸੇਵਾ
ਹਾਂਜੀ ਚਲਦੀ ਚੌਵੀ ਘੰਟੇ ਆ ਜੇ ਛੋੜ ਕੇ ਆ ਗਈ ਉਹ ਬਸ ਦੂਜੀ ਬੱਸ ਆ ਜਾਂਦੀ ਹੈ ਪੈਸਿੰਜਰ ਉਚੇ ਬੈਠ ਜਾਂਦੇ ਨੇ
ਚਲਾਉਦੇ ਹੁੰਦੇ ਨੇ ਰਾਤੀ ਦੇ ਅਲਗ ਹੋ ਗਏ ਸਵੇਰ ਦੇ ਅਲਗ ਹੋ ਗਏ
ਹਾਂ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਉੱਥੇ ਜਲਦੀ ਵੀ ਸੇਵਾ ਕਰਦੇ ਨੇ ਜਿਵੇਂ ਧੁੱਪ ਗਰਮੀ ਚ ਆਂ ਨੇ ਤਾਂ ਪਾਣੀ ਪੂਣੀ ਪਿਲਾ ਦਿੰਦੇ ਨੇ
ਤੇ ਲੰਗਰ ਵਗੈਰਾ ਤੇ ਚੌਵੀ ਘੰਟੇ ਹੈ ਨਾ ਜੀ ਸਰਦੀ ਹੋਵੇ ਜਾਂ ਗਰਮੀ ਹੋ ਲੰਗਰ ਚੌਵੀ ਘੰਟੇ ਚੱਲਣਾ ਹੈਗਾ ਬਾਬਾ ਜੀ ਦਾ
ਲੰਗਰ ਚੋਂਵੀ ਘੰਟੇ ਹਾਂਜੀ ਹਾਂਜੀ ਸਹੀ ਗੱਲ
ਵਧੀਆ ਗੱਲ ਤਾਂ ਚਲੋ ਐ ਵੀ ਬਾਬਾ ਜਦੀ ਮਿਹਰ ਹੈਗੀ ਆ ਤਾਂ ਹੀ ਹੋ ਰਿਹਾ ਕੰਮ
ਹਾਂਜੀ ਹਾਂਜੀ ਸਹੀ ਗੱਲ ਜੀ। ਲੱਖੋ ਕੀ ਕਰੋੜ ਬੰਦੇ ਜਾ ਰਿਹਾ ਬਸ
ਹਾਂਜੀ ਹਾਂਜੀ ਸਹੀ ਗੱਲ ਹੈ। ਆਪਾਂ ਜੀ ਅੰਮ੍ਰਿਤ ਵੇਲੇ ਸ਼ ਦਰਸ਼ਨ ਕੀਤੇ ਸੀ ਅੰਮ੍ਰਿਤ ਵੇਲੇ ਕੀਤੇ ਸੀ।
ਪਲਕੀ ਸਾਹਿਬ ਦੇ ਦਰਸ਼ਨ ਕੀਤੇ ਸੀ।
ਹਾਂਜੀ ਹਾਂਜੀ ਉਹੀ ਤਾਂ ਕਹਿ ਰਿਹਾ ਅੰਮ੍ਰਿਤਸਰ ਮਤਲਬ ਪਹਿਲਾਂ ਆਪਾਂ ਸਾਢੇ ਤਿੰਨ ਚਾਰ ਵਜੇ ਲੈਣ ਚ ਲੱਗ ਗਏ ਸੀ।
ਉਹ ਨਜ਼ਾਰਾ ਦੇਖਣ ਵਾਲਾ ਹੁੰਦਾ ਤਿੰਨ ਵਜੇ ਪਲਕੀ ਸਾਹਿਬ ਦਾ
ਸਰਦੀ ਸੀ ਬਹੁਤ ਸਰ ਸਰਦੀ ਸੀ ਉਸ ਟਾਈਮ ਦਸੰਬਰ ਦਾ ਮਹੀਨਾ ਸੀ ਤੇ ਆਪਾਂ ਨਾ ਜੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਉੱਥੇ ਸੀੜਿਆ ਚੜ੍ਹ ਕੇ ਤੇ ਬਹਿੰਦੇ ਨੇ ਸਾਰੇ ਉਸ ਤੋਂ ਉਤੋਂ ਅੰਮ੍ਰਿਤਸਰ ਦੀ ਛੱਤ ਹੈਗੀ ਇੱਕ
ਅੱਛਾ-ਅੱਛਾ ਹਾਂਜੀ
ਤੇ ਉੱਧਰ ਬੈਠੇ ਸੀ ਆਪਾਂ ਫੇਰ ਪਹਿਲੀ ਅਰਦਾਸ ਹੁੰਦੀ ਆ ਸਵੇਰੇ ਦੀ ਜੇ ਅੰਮ੍ਰਿਤ ਵੇਲੇ ਦੀ
ਅੱਛਾ-ਅੱਛਾ ਜੀ।
ਉਧਰ ਬਾਰ ਆਇ ਪ੍ਰਸ਼ਾਦ ਦਿੱਤਾਂ ਫੇਰ ਅਰਦਾਸ ਹੋਈ ਫਿਰ ਪਾਲਕੀ ਸਾਹਿਬ ਆਈ ਮੱਥਾ ਟੇਕਿਆ ਉੱਧਰ ਬੜਾ ਵਧੀਆ ਨਜ਼ਾਰਾ ਸੀ ਉੱਧਰੋਂ ਸੂਰਜ ਉਗ ਰਿਹਾ ਮਜ਼ਾ ਆ ਗਿਆ
ਹਾਂਜੀ ਹਾਂਜੀ ਬਹੁਤ ਵਧੀਆ ਨਜ਼ਾਰਾ ਹੁੰਦਾ ਸੀ ਗਿਰਵੀ
ਹਾਂ ਹਾਂਜੀ ਹਾਂਜੀ ਸਹੀ ਗੱਲ ਹੈ ਹਾਂਜੀ ਹਾਂਜੀ ਸਾਰਾ ਸ਼ੁੱਧ ਵਾਤਾਵਰਨ ਹੈਗਾ ਧਰਮ ਰੋਡ
ਹਾਂਜੀ ਹਾਂਜੀ।
ਹਾਂਜੀ ਹਾਂਜੀ। ਹਾਂ ਉੱਧਰ ਦਾ ਤਾਂ ਬਸ ਪੁੱਛੋ ਹੀ ਨਾ ਤੁਸੀਂ ਮਜ਼ਾ ਆ ਜਾਂਦਾ ਬੜਾ ਮਜ਼ਾ ਆਂਦਾ ਉਧਰ
ਹਾਂਜੀ-ਹਾਂਜੀ-ਹਾਂਜੀ।
ਹਮ।
ਹੋਰ ਖਾਓ ਫੇਰ ਰੋਟੀ ਰਾਟੀ ਹੋਏ ਗਈ
ਹਾਂਜੀ ਹਾਂਜੀ
ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।